ਹੈਲੋ ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਵੀਰ ਜੀ, ਹੋਰ ਕਿਵੇਂ ਹੋ?
ਸਭ ਵਧੀਆ ਤੁਸੀਂ ਸੁਣਾਓ? ਘਰ ਪਰਿਵਾਰ ਸਭ ਠੀਕ-ਠਾਕ? ਹੋਰ ਕੀ ਕਰ ਰਹੇ ਸੀ?
ਕੁਛ ਨਹੀਂ ਵੀਰ ਜੀ ਬਸ ਬੈਠੇ ਸੀਗੇ। ਹੁਣੇ ਘੁੰਮ ਕੇ ਆਏਆ ਤੁਹਾਨੂੰ ਪਤਾ ਹੀ ਹੈ।
ਹੋ ਮੈਂ ਵੀ ਇਹੀ ਪੁੱਛਣ ਲਈ ਕੋਲ ਕੀਤਾ ਸੀ, ਕੋਈ ਵਧੀਆ ਜਿਹੀ ਜਗ੍ਹਾ ਦੱਸ ਦੋ ਬੱਚਿਆਂ ਨਾਲ ਜਾਣਾ ਘੁੰਮਣ ਇੰਨੀ ਗਰਮੀ 'ਚ ਕਿ
ਹੂੰ, ਭਾਜੀ ਆਪਾਂ ਦੇ ਇਹ ਦੇਖੋ ਪਹਾੜਾ ਵੱਲ ਗਏ ਸੀਗੇ ਰਸ਼ ਸੀਗਾ, ਪਾੜਾਂ ਵੱਲ ਕਿਉਂਕਿ ਛੁੱਟੀਆਂ ਸੀਗੀ ਨਾ ਤੇ ਤਾਂ ਕਰਕੇ ਆਪਾਂ ਮੈਂ ਕਿਹਾ ਬਈ ਪਾੜਾ ਵੱਲ ਨੂੰ ਚੱਲਦੇ ਹਾਂ ਪਰ ਰਸ਼ ਬਹੁਤ ਸੀ, ਪਰ ਹੁਣ ਜੇ ਹੁਣ ਤੁਸੀਂ ਜਾਣਾ ਹੁਣ ਇੰਨਾ ਕੁ ਰਸ਼ ਨਹੀਂ ਹੋਊਗਾ, ਉੱਧਰ ਹੁਣ ਤਾਂ ਦੁਨੀਆਂ ਵਾਪਸ ਆਉਣ ਨੂੰ ਫਿਰਦੀ ਨਾ ਹੁਣ ਤਾਂ ਬੱਚਿਆਂ ਦੀ ਛੁੱਟੀਆਂ ਛਾੱਟੀਆਂ ਖਤਮ ਹੋ ਗਈਆਂ ਨੇ, ਹਾਂਜੀ
ਠੰਡਾ ਇਲਾਕਾ ਸੀਗਾ
ਪੂਰਾ ਠੰਡ ਦਾ ਇਲਾਕਾ ਜੀ ਮੀਂਹ ਬਰਸਦਾ ਪਿਆ ਔਰਸ ਪੈਂਦੀ ਪਈ ਬਹੁਤ ਵਧੀਆ ਨਜ਼ਾਰੇ ਬਹੁਤ ਵਧੀਆ ਸੀਗੇ ਬਹੁਤ ਜ਼ਿਆਦਾ ਵਧੀਆ
ਇੱਥੇ ਤਾਂ ਰਿਹਾ ਵੀ ਨਹੀਂ ਜਾ ਰਿਹਾ ਇੰਨੀ ਗਰਮੀ ਪੈ ਰਈ ਹੈ ਅੱਥੋਂ ਦਾ ਨਿਕਲਣ ਨੂੰ ਜੀ ਕਰਦਾ
ਹਾਂਜੀ-ਹਾਂਜੀ ਭਾਜੀ ਬਹੁਤ ਵਧੀਆ ਇਲਾਕਾ ਸੀ ਤੁਸੀਂ ਜਾਓ ਕੋਈ ਦਿੱਕਤ ਨਹੀਂ ਬੱਚਿਆਂ ਨਾਲ ਜਾਓ
ਹੋਰ ਕੋਈ ਜਗ੍ਹਾ ਹੈਗੀ ਹੈ ਕੋਈ ਵਧੀਆ ਜੀ ਹੈ ਇਹ ਤੁਸੀਂ ਕਿੱਧਰ ਗਏ ਸੀ ਉਸ ਤੋਂ ਇਲਾਵਾ
ਅੱਛਾ-ਅੱਛਾ ਕੀ ਕਹਿ ਰਹੇ ਭਾਜੀ
ਉਸ ਤੋਂ ਇਲਾਵਾ ਕੋਈ ਜਗ੍ਹਾ ਹੈਗੀ ਆ ਵਧੀਆ ਜਿਹੀ
ਭਾਜੀ ਤੁਸੀਂ ਇੱਧਰ ਪੜਾਂ ਵੱਲ ਨੂੰ ਜਾ ਸਕਦੇ ਹੋ ਜਾਂ ਹਿਮਾਚਲ ਵੱਲ ਪਹਾੜਾਂ ਵੱਲ ਜਾਓਗੇ ਨਹੀਂ ਤਾਂ ਫਿਰ - ਇਹ ਆਪਣਾ ਕੀ ਕਹਿੰਦੇ ਨੇ
ਇੱਧਰ ਕਿਹੜੀ ਪਾਸੇ ਉਹ ਜਿੱਥੇ ਰੇਗਿਸਤਾਨ ਜਾਏ ਪਰ ਉੱਥੇ ਗਰਮੀ ਬਹੁਤ ਹੋਣੀ ਮੈਂ ਤਾਂ ਕਹਾਂਗੀ ਪਹਾੜਾਂ ਵੱਲ ਨੂੰ ਹੀ ਜਾਓ ਪਹਾੜਾਂ ਵੱਲ
ਗਰਮੀ ਤਾਂ ਇੱਥੇ ਵੀ ਬਹੁਤ ਹੈ ਰੇਗਿਸਤਾਨ ਦੀ
ਉਹੀ ਕਹਿ ਰਹੀਏ ਨਾ ਇੱਥੇ ਤਾਂ ਗਰਮੀ ਹੈ ਹੀ ਹੈ ਜੇ ਤੁਸੀਂ ਘੁੰਮਣ ਜਾਣਾ ਹੈ ਤੇ ਫਿਰ ਤਾਂ ਫਿਰ ਅਹ ਵਧੀਆ ਜਿਹੀ ਜਗ੍ਹਾ ਜਾਓ ਜਿੱਥੇ ਗਰਮੀ ਨਾ ਹੋਏ ਜੇ ਪੈਸਾ ਵੀ ਲਾ ਕੇ ਇੰਨਾ ਪੈਸਾ ਲਾ ਕੇ ਤੁਸੀਂ ਜਾਓਗੇ ਬੱਚਿਆਂ ਨੂੰ ਘੁਮਾਉਣ ਤੇ ਉੱਥੇ ਗਰਮੀ ਚ ਬੁਰਾ ਹਾਲ ਹੋ ਜਾਏਗਾ ਤੇ ਕੋਈ ਫਾਇਦਾ ਨਹੀਂ ਨਾ
ਜੀ ਸੋਚ ਰਹੇ ਸੀ ਮਨਾਲੀ ਵੱਲ ਨੂੰ ਜਾਣ ਦੀ ਉੱਥੇ ਪਤਾ ਨੀ ਕੀ ਹਿਸਾਬ ਕਿਤਾਬ ਹੋਏਗਾ ਉੱਥੇ ਕੀ ਹਿਸਾਬ ਕਿਤਾਬ ਹੋਊਗਾ ਪਤਾ ਨਹੀਂ ਨਾ ਗਰਮੀ ਹੋਗੀ
ਜਿਹੜਾ ਹੋਟਲ ਹੋਟਲ ਦਾ ਖਰਚਾ ਹੈਗਾ ਆਪਾਂ ਤੇ ਦੇਖੋ ਬੁੱਕ ਹੀ ਕਰਕੇ ਗਏ ਸੀ ਇੱਧਰੋਂ ਨਾ ਇਦਾਂ ਦੇ ਪਾਪਾ ਦੇ ਜਾਣਕਾਰ ਸੀਗੇ ਅਸੀਂ ਤਾਂ ਬੁੱਕ ਕਰਕੇ ਗਏ ਸੀ ਸਾਨੂੰ ਦੋ ਹਜ਼ਾਰ ਰੁਪਏ ਕਮਰਾ ਪਿਆ ਸੀ।
ਅੱਛਾ।
ਹਾਂ ਦੋ ਹਜ਼ਾਰ ਰੁਪਏ ਕਮਰਾ ਪਿਆ ਸੀ। ਨਾਲੇ ਅੱਗੇ ਉੱਪਰ ਉਹ ਜਿਹੜੀ ਰੋਡ ਜੀ ਘੁੰਮਦੇ ਆ ਉੱਪਰ ਉਹ ਕਰਨ ਤੇ ਸਵਾਰੀਆਂ ਸਵਰੀਆਂ ਕਰਨ ਵਾਸਤੇ ਜਾਂ ਘੁੰਮਣ ਵਾਸਤੇ ਅੱਗੇ ਟੈਕਸੀਆਂ ਮਿਲ ਜਾਂਦੀਆਂ ਨੇ
ਜੀ ਜੀ
ਆਪਾਂ ਤੇ ਵੈਸੇ ਆਪਣੀ ਗੱਡੀ ਜੀ ਗਏ ਸੀਗੇ ਤਾਂ ਕਰਕੇ ਸਾਨੂੰ ਇਨਾ ਉਹ ਖੇਚਲ ਜਹੀ ਨੀ ਪਈ
ਤੁਸੀਂ ਕਿੰਨੇ ਜੱਗਾ ਸੀ ਕਿੰਨੇ ਜਣੇ ਸੀਗੇ
ਹਾਂਜੀ
ਕਿੰਨੇ ਜਣੇ ਸੀ ਤੁਸੀਂ
ਅਸੀਂ ਛੇ ਜਾਣੇ ਸੀ ਭਾਜੀ
ਕਿੰਨਾ ਕੁ ਖ਼ਰਚਾ ਆ ਗਿਆ ਕਿੰਨਾ ਕੁ ਖਰਚਾ ਆ ਗਿਆ ਤੁਹਾਡਾ ਕਿੰਨੇ ਦਿਨ ਦਾ ਟੂਰ ਸੀ।
ਕਹਿ ਕੀ ਕਹਿ ਰਹੇ ਭਾਜੀ
ਕਿੰਨੇ ਖਰਚਾ ਆ ਗਿਆ
ਸਾਡਾ ਆ ਗਿਆ ਪੰਦਰਾਂ ਵੀਹ ਕੁ ਹਜ਼ਾਰ ਰੁਪਏ ਖਰਚਾ ਆ ਗਿਆ ਭਾਜੀ
ਕਿੰਨੇ ਕੁ ਦਿਨ ਦਾ
ਸਾਡਾ ਅਹ ਤਿੰਨ ਦਿਨ ਲੱਗੇ ਨੇ ਦੋ ਰਾਤਾਂ ਤਿੰਨ ਦਿਨ
ਫਿਰ ਜੇ ਘੁੰਮਣ ਜਾਣਾ ਪੈਂਦਾ ਖਰਚਾ ਤਾਂ ਕੱਢਣਾ ਪੈਂਦਾ
ਹਾਂਜੀ, ਹਾਂਜੀ ਬਾਜੀ।
ਅੱਛਾ, ਸਰ ਫਿਰ ਇਸ ਹਿਸਾਬ ਨਾਲ ਤੇ ਸਰਦੀਆਂ ਦੇ ਕੱਪੜੇ ਲੈ ਕੇ ਜਾਣੇ ਪੈਣੇ।
ਹਾਂਜੀ, ਹਾਂਜੀ ਸਰਦੀਆਂ ਦੇ ਕੱਪੜੇ ਲੈ ਕੇ ਈ ਜਾਣੇ ਪੈਣੇ।
ਹਾਣਾ
ਹਾਂਜੀ, ਹਾਂਜੀ ਸਰਦੀਆਂ ਦੇ ਤੇ ਲੈ ਕੇ ਜਾਣਾ ਜੈਕ ਜੈਕਟ ਵੀ ਲੈ ਕੇ ਜਾਣਾ ਜੈਕਟ ਤੇ ਬਹੁਤ ਜ਼ਰੂਰੀ ਏ ਵੇਖੋ।
ਅੱਛਾ।
ਹਾਂ, ਬੱਚਿਆਂ ਵਾਸਤੇ ਨਾ ਕਿ ਠੰਡ ਠੁੰਡ ਨਾ ਲੱਗ ਜੇ ਜੈਕਟ ਜੁਕਟ ਲੈ ਕੇ ਜਾਣਾ।
ਪਰ ਹੁਣੇ ਤੇ ਮੈਂ ਜੰਮੂ ਗਿਆ ਸੀ ਆਪਣੇ ਯਾਰਾਂ ਦੋਸਤ ਾਂਤਾ ਨਾਲ ਗਿਆ ਸੀਗਾ ਤੇ ਉੱਥੇ ਤੇ ਗਰਮੀ ਸੀ ਇੰਨੀ ਠੰਡ ਤੇ
ਭਾਜੀ ਓਦ ਤੇਰ ਤਾਂ ਪਤਾ ਨਹੀ ਦੇਖੋ ਇੱਧਰ ਦੇ ਹਿਮਾਚਲ ਵੱਲ ਨੂੰ ਤੇ ਮੌਸਮ ਬਹੁਤ ਵਧੀਆ ਹੈ। ਐ ਪਹਾੜਾਂ ਵੱਲ ਨੂੰ ਬਹੁਤ ਵਧੀਆ ਐ।
ਅੱਛਾ।
ਹਾਂਜੀ ਹਾਂਜੀ ਬ ਚਿਆਂ ਨੇ ਬਹੁਤ ਇੰਜੋਏ ਕੀਤਾ। ਬਲਕਿ ਆਪਾਂ ਬਾਰ ਨਿਕਲ ਕੇ ਫੋਟੋਆਂ ਫੂਟੂਆਂ ਵੀ ਖਿਚਵਾਈਆਂ ਗੱਡੀ ਤੋਂ ਨਿਕਲ ਕੇ ਸੜਕ ਤੇ ਨਾ। ਸੜਕ ਤੇ ਇੰਨਾ ਵਧੀਆ ਮੌਸਮ ਸੀ ਓਸ ਜੀ ਜਿਵੇਂ ਪੈ ਰੀਏ। ਪਿੱਛੋਂ ਥੋੜੇ ਥੋੜੇ ਰਸਤੇ ਤੇ ਝਰਨੇ ਜੇ ਵੀ ਸੀ ਉੱਧਰ ਫੋਟੋਆਂ ਖਿਚਵਾਈਆਂ ਬੱਚਿਆਂ ਨੇ। ਮਤਲਬ ਬਹੁਤ-ਬਹੁਤ ਜ਼ਿਆਦਾ ਵਧੀਆ ਬੱਚਿਆਂ ਨੇ ਇੰਜੋਏ ਕੀਤਾ।
ਅੱਛਾ ਜੀ ਤੇ ਗ ਪਰਸਨਲ ਗਾੜੀ ਤੇ ਤਾਂ ਜਾਇ ਜਾਣਾ ਹੀ ਨਹੀਂ ਚਾਹੀਦਾ ਵੈਸੇ ਤੇ ਮੇਰੇ ਸਾਬ ਨਾਲ ਤੇ ਕਿਉਂਕਿ
ਕਿ ਨਹੀਂ ਜਾਣਾ ਚਾਹੀਦਾ ਪਰ ਭਾਜੀ ਦੇਖੋ ਅੱਜ ਜਿਵੇਂ ਜੂਨ ਚ ਰਸ਼ ਬਹੁਤ ਸੀਗਾ ਹੈਨਾ ਤੇ ਇੰਨੀ ਦੁਨੀਆਂ ਆਈ ਹੋਈ ਸੀ ਫਿਰ ਬੱਸਾਂ ਵੀ ਭਰੀਆਂ ਹੋਈਆਂ ਸੀ ਬੱਸਾਂ ਚ ਵੀ ਧੱਕੇ ਫਿਰ ਅੱਗੋਂ ਰਿਕਸ਼ਾ ਨੀ ਮਿਲਦੇ ਯਾ ਟੈਕਸੀਆਂ ਨੀ ਮਿਲਦੀਆਂ ਤਾਂ ਆਪਾਂ ਆਪਣੀ ਗੱਡੀ
ਜੀ ਓ ਤੇ ਤੁਹਾਡੀ ਗੱਲ ਮੈਂ ਸਾਰੀ ਮੰਨ ਰਿਹਾ ਪਰ ਆਪਣਾ ਚਲਾਣਾ ਸੇਫ ਨੀ ਹੈਗਾ ਨਾ ਡਰਾਈਵਰ ਲੈ ਕੇ ਜਾਓ ਕਿਉਂਕਿ ਬਰਫ਼ਾਂ ਵੀ ਪੈਂਦੀਆਂ ਨੇ ਓ ਪਿਘਲਦੀਆਂ ਨੇ ਤੇ ਸੜਕਾਂ ਫਿਸਲਦੀਆਂ ਨੇ ਅੱਛਾ-ਅੱਛਾ ਗੱਡੀ ਤੁਹਾਡੀ ਸੀਗੇ ਨਾਲ ਏ ਡਰਾਈਵਰ ਸੀ ਗਾ ਅੱਛਾ-ਅੱਛਾ ਤਾਂ ਤੇ ਠੀਕ ਹੈ ਨੀ ਮੈਂ ਕਿਹਾ ਮੈਨੂੰ ਲੱਗਿਆ ਕਿ ਤੁਸੀਂ ਵੀਰ ਜੀ ਗਏ ਸੀ ਚਲਾ ਕੇ
ਨਈ -ਨਈ ਵੀਰ ਜੀ ਨਹੀਂ ਗਏ ਸੀ ਚਲਾ ਕੇ ਵੀਰ ਜੀ ਨਾਲ ਬੈਠੇ ਸੀ ਗੇ ਵੀਰ ਜੀ ਤੇ ਵੈਸੇ ਜੇ ਇਨੇ ਲੰਬਾ ਸਫ਼ਰ ਹੁਣ ਨੀ ਚਲਾਉਂਦੇ ਤੁਹਾਨੂੰ ਪਤਾ ਈ ਐ
ਉਹਨਾਂ ਨੂੰ ਬੈਕ ਦਾ ਇਸ਼ੂ ਐ ਨਾ ਤੋ ਜ਼ਿਆਦਾ ਥੋੜ੍ਹਾ ਜਿਹਾ ਲੰਬਾ ਸਫ਼ਰ ਚਲਾ ਨਹੀਂ ਸਕਦੇ
ਤੁਸੀਂ ਵੇਖ ਹੀ ਸਕਦੇ ਹੋ ਇੱਧਰ ਕਿੰਨੀ ਗਰਮੀ ਪੈ ਰਹੀ ਹੈ ਬੰਦਾ ਰਹਿਸ ਬੰਦੇ ਦਾ ਮਨ ਨਹੀਂ ਕਰਦਾ ਘੁੰਮਣ ਦਾ।
ਸਹੀ ਕਹਿ ਰਹੇ ਓ ਬਹੁਤ ਗਰਮੀ ਪੈ ਰਹੀ ਹੈ ਬਹੁਤ ਇੱਥੇੇ ਮੀਂਹ ਵੀ ਨੀ ਪੈ ਰਿਹਾ ਨਾ ਇੱਥੇ ਤਾਂ ਡੇਲੀ ਆਪਾਂ ਦੋ ਦਿਨ ਰਹੇ ਹਾਂ ਡੇਲੀ ਮੀਂਹ ਪੇਆ ਰਸਤੇ ਚ ਇਥੇ ਵੀ ਮੀਹ ਸੀਗਾ ਇੰਨਾ ਸੋਹਣਾ ਮੀਹ ਸੀ ਇੰਨਾ ਸੋਹਣਾ ਨਜ਼ਾਰਾ ਸੀ ਮਤਲਬ ਮਜ਼ਾ ਆ ਗਿਆ ਸੀ ਜੀ, ਸਾਨੂੰ ਜਾ ਕੇ ਨਾ
ਜੀ ਜ ਤੁਸੀਂ ਤੇ ਮੇਰੀ ਐਕਸਾਈਟਮੈਂਟ ਵਧਾਤੀ ਏ ਇੰਨਾ ਠੰਡਾ ਲਾਕਾ ਦੱਸ ਕੇ
ਬਿਲਕੁਲ-ਬਿਲਕੁਲ ਭਾਜੀ ਮੈਂ ਤੇ ਕਹਿੰਦੀ ਆ ਜ਼ਰੂਰ ਜਾਓ। ਐ ਸੀ ਨਾ ਥੋੜਾ ਜਿਹਾ ਮੀਂਹ ਵਾਲਾ ਰਸਤਾ ਸੀ ਥੋੜਾ ਦੇਖੋ ਅ ਰਸਤੇ ਚ ਥੋੜਾ ਬਹੁਤ ਰਿਸਕ ਓ ਤਾਂ ਹੁੰਦਾ ਈ ਹੈ ਕਿ ਕਿੱਦਾਂ ਜਾਣਾ ਏ ਕਿੱਦਾਂ ਨਈ ਗੱਡੀ ਉ ਕਹਿੰਦੇ ਨਾ ਪਾੜਾਂ ਵੱਲ ਨੂੰ ਜਾਓ ਤੇ ਓ ਉਪਰੋਂ ਪੱਥਰ-ਪੁੱਥਰ ਵੀ ਗਿਰਦੇ ਨੇ ਰਿਸਕ ਤਾਂ ਥੋੜਾ ਬਹੁਤ ਹੈਗਾ ਪਰ ਇੰਨਾ ਕੁ ਨਹੀਂ ਸੀਗੀ ਤੇ ਦੇਖੋ ਹੁਣ ਤਾਂ ਦੇਖੋ ਸੜਕਾਂ ਬਣਾਤੀਆਂ ਸਰ ਕਾਰ ਨੇ ਉੱਧਰ ਨਾ
ਜੀ ਪਰ ਥੋੜ੍ਹਾ ਜਿਹਾ ਬੱਚਿਆਂ ਕਰਕੇ ਵੀ ਥੋੜ੍ਹਾ ਡਰ ਜਿਹਾ ਲੱਗਦਾ ਨਾ
ਹਾਂਜੀ-ਹਾਂਜੀ, ਤੇ ਜ਼ਿਆਦਾ ਦੂਰ ਨਾ ਜਾਓ ਤੁਸੀਂ ਇੱਧਰ ਵਲ ਥੋੜ੍ਹੀ ਦੂਰ ਕ ਚਲੇ ਜਾਓ ਜ ਕ ਦੂਰ ਨਾ ਜਾਓ। ਇਹ ਛੋਟੇ ਪਹਾੜ ਹੈਗੇ ਜਿੱਧਰ, ਉੱਧਰ ਚਲੇ ਜਾਓ।
ਗਰਮੀ ਤੇ ਬਰਾਬਰ ਹੀ ਪਊਗੀ ਫੇਰ ਉੱਤੇ ਜਾਣ ਦਾ ਫਾਇਦਾ ਹੈ ਨਾ।
ਹਾਂਜੀ-ਹਾਂਜੀ, ਫਾਇਦਾ ਤਾਂ ਦੇਖੋ ਉੱਧਰ ਜਾਣ ਦਾ ਹੀ ਹੈ ਬ ਮਜ਼ਾ ਬਹੁਤ ਆਇਆ ਸੱਚੀ।
ਗਰਮੀ, ਗਰਮੀ ਤੋਂ ਬਚਨ ਲਈ ਤਾਂ ਸੀ ਘੁੰਮ
ਤੇ ਉਹ ਵੀ ਬਹੁਤ ਵਧੀਆ ਸੀਗੇ ਜਿਹੜਾ ਉੱਧਰ ਉਹ ਹੋਟਲ ਦਾ ਸਟਾਫ ਸੀਗਾ ਉਹ ਵੀ ਬਹੁਤ ਵਧੀਆ ਸੀ।
ਅੱਛਾ
ਕੰਮ ਕਰਮਚਾਰੀ ਜਿੰਨੇ ਸੀਗੇ ਬਹੁਤ ਵਧੀਆ ਸੀਗੇ ਉਹਨਾਂ ਨੇ ਬਹੁਤ ਅੱਛੀ ਤਰ੍ਹਾਂ ਸਾਡਾ ਧਿਆਨ ਰੱਖਿਆ। ਖਾ -ਖਾਣਾ ਵੀ ਬਹੁਤ ਵਧੀਆ ਸੀ ਉਹਨਾਂ ਦਾ ਮਤਲਬ ਸਵਾਦ ਇੰਨਾ ਸੀਗਾ ਅਸੀਂ ਤਾਂ ਮਤਲਬ ਅਹ ਪਹਿਲਾਂ ਸੋਚਿਆ ਸੀ ਅਸੀਂ ਕਿ ਹੋਟਲ ਦੇ ਅੰਦਰ ਖਾਣਾ ਨਹੀਂ ਖਾਵਾਂਗੇ ਕਿ ਬਾਹਰ ਖਾਵਾਂਗੇ ਅੰਦਰ ਮਹਿੰਗਾ ਹੋਏਗਾ, ਪਰ ਉਹਨਾਂ ਦਾ ਖਾਣਾ ਇੰਨਾ ਸਵਾਦ ਸੀਗਾ ਸਾਡਾ ਬਾਹਰ ਜਾਣ ਦਾ ਮਨ ਹੀ ਨਹੀਂ ਕੀਤਾ ਅਸੀਂ ਉੱਥੇ ਹੀ ਖਾਧਾ
ਅੱਛਾ ਜੀ।
ਹਾਂਜੀ- ਹਾਂਜੀ
ਜੇ ਆਪਾਂ ਛੋਟੇ ਪਹਾੜਾਂ ਵੱਲ ਜਾਣਾ ਹੀ ਹੈ ਤਾਂ ਫੇਰ ਅਸੀਂ ਘਰ ਹੀ ਨਾ ਬਹਿ ਜਾਈਏ ਪਾਣੀ ਚ ਨਾ ਲਵਾਂਗੇ ਆਪਾਂ ਘਰ ਬਹਿ ਕੇ।
ਬਿਲਕੁਲ- ਬਿਲਕੁਲ ਭਾਜੀ, ਉਹ ਤੁਹਾਡੀ ਮਰਜ਼ੀ ਹੈ ਤੁਸੀਂ ਛੱਤ ਤੇ ਹੀ ਬਹਿ ਜਾਓ।
ਹੋਰ ਤੇ ਸਹੀ ਗੱਲ ਹੈ ਜੀ। ਪਰ ਜਾਣ ਦਾ ਫਾਇਦਾ ਤਾਂ ਵੱਡੇ ਤੇ ਹੈਗਾ।
ਬਿਲਕੁਲ- ਬਿਲਕੁਲ ਭਾਜੀ, ਮੈਂ ਤੇ ਕਹਿ ਰਹੀ ਹਾਂ ਤੁਸੀਂ ਜਾਓ ਬੱਚਿਆਂ ਨੂੰ ਲੈ ਕੇ ਹੁਣ ਤਾਂ ਬੱਚਿਆਂ ਦੀ ਛੁਟੀਆਂ ਖਤਮ ਹੋ ਗਈਆਂ ਨੇ ਫਿਰ ਕਿੱਦਾਂ ਛੁੱਟੀ ਲੈ ਕੇ ਜਾਓਗੇ ਸਕੂਲੋਂ?
ਉਹ ਬ ਜੂਨ ਚ ਮੈਨੂੰ ਕੰਮ ਸੀਗਾ ਲੈ ਕੇ ਨਹੀਂ ਜਾ ਪਾਇਆ। ਹੁਣ ਬੱਚੇ ਜ਼ਿਦ ਕਰ ਰਹੇ ਨੇ, ਤੁਸੀਂ ਜੂਨ 'ਚ ਵੀ ਨਈ ਲੈ ਕੇ ਗਏ, ਹੁਨ ਲੈ ਕੇ ਚੱਲੋ ਸਾਨੂੰ।
ਨਹੀਂ -ਨਹੀਂ, ਲੈ ਕੇ ਜਾਓ, ਬਿਲਕੁਲ ਲੈ ਕੇ ਜਾਓ। ਬਣਦਾ ਵੀ ਏ ਬੱਚਿਆਂ ਦਾ।
ਨਾਲ ਨਾਲੇ ਤੁਹਾਡੀ ਭਰਜਾਈ ਦਾ ਜਨਮਦਿਨ ਆ ਰਿਹਾ ਸੀਗਾ ਮੈਂ ਕਿਹਾ ਓਥੇ ਮਨਾ
ਅੱਛਾ- ਅੱਛਾ, ਤੁਹਾਡਾ ਵੀ ਤੇ ਆ ਰਿਹਾ ਹੈ ਭਾਜੀ, ਤੁਹਾਡਾ ਵੀ ਨਾਲ ਹੀ ਆ ਸ਼ਾਇਦ ਭਰਜਾਈ ਜੀ ਦੇ ਨਾਲ ਹੀ
ਹਾਂਜੀ- ਹਾਂਜੀ- ਹਾਂਜੀ।
ਅੱਛਾ -ਅੱਛਾ, ਇੱਕ ਅੱਧੇ ਦਿਨ ਦਾ ਹੀ ਗ ਹੈਗਾ ਨਾ ਫਰਕ।
ਹਾਂਜੀ -ਹਾਂਜੀ- ਹਾਂਜੀ।
ਚਲੋ ਵਧੀਆ ਭਾਜੀ ਫਿਰ ਤਾਂ ਬਹੁਤ ਵਧੀਆ ਤੁਹਾਨੂੰ ਮੁਬਾਰਕਾਂ ਬਹੁਤ -ਬਹੁਤ। ਸਾਡੇ ਵੀ ਇਹਨਾਂ ਦਾ ਜਨਮ ਦਿਨ ਸੀ ਕੱਲ। ਆਪਾਂ ਘਰੇ ਹੀ ਮਨਾਇਆ। ਫੇ ਸ਼ਾਮੀ ਚਲੇ ਗਈ ਸੀ ਢਾਬੇ ਤੇ ਰੋਟੀ-ਰੁ ਖਾਣ। ਬਸ ਫਿਰ ਹੁਣ ਸਵੇਰ ਦੀ ਇਹਨਾਂ ਦੀ ਤਬੀਅਤ ਖਰਾਬ ਹੋਈ ਪਈ ਕਹਿੰਦੇ ਬਾਹਰ ਦਾ ਖਾਇਆ ਨਹੀਂ ਜਾਂਦਾ
ਅੱਛਾ, ਇਸ ਹਿਸਾਬ ਨਾਲ ਜਾਵਾਂਗਾ ਨਾ ਕਿ ਦੋਨਾਂ ਦਾ ਜਨਮਦਿਨ ਉੱਥੇ ਹੀ ਮਣਾ ਲਈਏ ਅਸੀਂ
ਬਿਲਕੁਲ ਭਾਜੀ ਬਿਲਕੁਲ, ਭੈਣ ਜੀ ਨੂੰ ਬਹੁਤ ਵਧੀਆ ਲੱਗੇਗਾ ਤੁਸੀਂ ਇਸ ਹਿਸਾਬ ਨਾਲ ਹੀ ਜਾਓ।
ਬਾਹਰ ਦਾ ਬਾਹਰ ਹੋ ਜਾਏਗਾ, ਘੁੰਮਣ ਦਾ ਘੁੰਮਣ ਹੋ ਜਾਏਗਾ, ਬੱਚਿਆਂ ਦਾ ਇੰਜੋਏਮੈਂਟ ਹੋ ਜਾਏਗਾ। ਸਭ ਚੀਜ਼ ਇਕੱਠੇ ਹੋ ਜਾਏਗੀ ਨਾ।
ਮੈਂ ਤੇ ਕਹਿ ਰਹੀ ਹਾਂ ਜਾਓ ਜਰੂਰ ਜਾਓ। ਨਾਲੇ ਤੁਹਾਨੂੰ ਜਿਹੜਾ ਅਗਰ ਨੰਬਰ -ਨੰਬਰ ਚਾਹੀਦਾ ਹੋਏਗਾ ਹੋਟਲ ਵਾਲੇ ਦਾ ਜਾਂ ਕਿਸੇ ਦਾ, ਤੇ ਅਸੀਂ ਦੇ ਦਾਂਗੇ ਅਸੀਂ ਓਨੂੰ ਫੋਨ ਤੇ ਬੁੱਕ ਕਰਾਦੇਗੇ ਅਸੀਂ ਤੇ ਹਰ ਸਾਲ ਜਾਂਦੇ ਹਾਂ ਨਾ। ਤੇ ਅਸੀਂ ਉਹਨੂੰ ਫੋਨ ਤੇ ਹੀ ਬੁੱਕ ਕਰਾਉ ਹਾਂ
ਅੱਛਾ- ਅੱਛਾ।
ਹਾਂਜੀ -ਹਾਂਜੀ
ਮ ਬਣਾ ਰਿਹਾ ਪ੍ਰੋਗਰਾਮ ਕੁਛ ਬਣ ਜੇ ਤਾਂ ਵਧੀਆ ਗੱਲ ਇਹ ਨਹੀਂ ਬੈਠੇ ਆ ਘਰੇ। ਗਰਮੀ ਦਾ ਆਨੰਦ ਲਰੇ ਹਾਂ ਅਸੀ ਚਲਾ ਕੇ।
ਬਿਲਕੁਲ-ਬਿਲਕੁਲ। ਹੋਰ ਦੱਸੋ ਭਾਜੀ, ਭਰਜਾਈ ਜੀ ਠੀਕ ਨੇ?
ਸਭ ਵਧੀਆ ਜੀ, ਸਭ ਵਧੀਆ। ਸਭ ਵਧੀਆ ਜੀ। ਬੱਚਿਆਂ ਦੇ ਪੇਪਰ ਲਾਣ ਲੱਗੇ ਨੇ, ਉਸ ਤੋਂ ਪਹਿਲਾਂ ਹੀ ਉਹ ਆਈ ਹੈ, ਤੇ ਜ਼ਿਆਦਾ।
ਨਈ-ਨਈ, ਵਧੀਆ ਹੈ ਬ ਚਲ, ਪੇਪਰਾਂ ਤੋਂ ਪਹਿਲੇ ਹੋ ਆਇਓ ਫਿਰ ਪੇਪਰਾਂ ਚ ਬੱਚੇ ਪੜ੍ਹਦੇ ਨੀ, ਪਤਾ ਹੀ ਤੁਹਾਨੂੰ ਬੱਚਿਆਂ ਦਾ।
ਹਾਂਜੀ-ਹਾਂਜੀ।
ਨਈ-ਨਈ ਤੁਸੀਂ ਪੇਪਰਾਂ ਤੋਂ ਪਹਿਲੇ ਜਾਓ, ਬੱਚੇਆਂ ਨੂੰ ਘੁਮਾ ਕੇ ਲੇਆਓ ਬਲਕਿ, ਬੋਤ ਵਦੀਆ ਗਾੱਲ ਐ, ਤੁਸੀਂ ਬੋਤ ਵਦੀਆ ਸੋਚੇਆ ਬੱਚੇਆਂ ਬਾਰੇ। ਇਸ ਬ੍ਹਾਨੇ ਬੱਚੇ ਵੀ ਬਾਰ ਨਿਕ ਨਿਕਲ ਜਾਂਦੇ ਨਈ ਤੇ, ਓਈ ਸਕੂਲ, ਟਿਊਸ਼ਨਾਂ ਬੱਚੇ ਸਾਰਾ ਦਿਨ ਓਦੇ ਚ ਪਜ਼ਲ ਰੈਂਦੇ ਨੇ।
ਹਾਂਜੀ ਪਰ ਆ, ਆੱਜ ਤਾਂ ਮੌਸਮ ਵਦੀਆ ਹੈਗਾ।
ਅੱਜ ਥੋੜਾ ਜੇਆ ਮੀਂ ਪੇਆ, ਭਾਜੀ ਏਨਾ ਕ ਵਦੀਆ ਨਈ ਐ, ਮੀਂ ਓ ਹੁੰ, ਹੁੰਮਾ ਜੀ ਤੋ ਓਨੀ ਹੋ ਗਈ ਏ।
ਧੁੱਪ ਤੋਂ ਵਦੀਆ ਈ ਹੈਗਾ, ਬੱਦਲ ਹੈਗੇ ਨੇ। ਬੰਦਾ ਆ ਜਾ ਤਾਂ ਸਕਦਾ ਬਾਰ।
ਬਿਲਕੁਲ-ਬਿਲਕੁਲ ਆ ਜਾ ਤਾਂ ਸਕਦਾ ਐ। ਕੋਈ ਨੀ ਭਾਜੀ ਤੁਸੀਂ ਮੈਨੂੰ ਦੱਸ ਦੇਣਾ, ਜਿੱਦਾਂ ਵੀ ਨੰਬਰ, ਨੂੰਬਰ ਚਈ
ਠੀਕ ਐ ਜੀ ਮੈਂ ਬਣਾਣਾ ਪ੍ਰੋਗਰਾਮ ਤੁਆਨੂੰ ਦੱਸਣਾ ਜੇ ਕੁਝ ਚਾਈਦਾ ਓ ਮੈਨੂੰ ਨੰਬਰ, ਨੂੰਬਰ ਸ਼ਸ਼ੀ ਕਾਲ ਜੀ।